ਹੈਲੋ, ਹਾਂਜੀ, ਸਸ ਰੀ ਕਾਲ। ਕੀ ਹਾਲ ਚਾਲ ਐ?
ਵਧੀਆ ਹੈਗੇ ਨੇ, ਤੁਸੀਂ ਦੱਸੋ ਤੁਸੀਂ ਕਿਵੇਂ ਦੇ ਹੋ, ਵਧੀਆ ਘਰ ਸਭ ਰਾਜੀ।
ਸਭ ਠੀਕ ਐ, ਸਭ ਵਧੀਆ।
ਹਾਂਜੀ। ਹੂੰ, ਕੁਛ ਨੀ ਮੈਂ ਥੋੜਾ ਜਾ ਕਰਾਫਟ ਦਾ ਕੰਮ ਕਰ ਰਹੀ ਸੀਗੀ। ਤੇ ਉਸ ਵਿਚ ਹੀ ਲੱਗੀ ਹੋਈ ਸੀਗੀ।
ਅੱਛਾ।
ਹਾਂਜੀ, ਐਕਚੁਲੀ ਥੋੜਾ ਜਾ ਨਾ ਹਾਂ ਘਰ ਚ ਜਿਵੇਂ ਥੋੜੇ ਬੋਕਸਿਜ ਵਗੈਰਾ ਪਏ ਹੋਏ ਸੀਗੇ, ਤੇ ਮੈਂ ਬੱਚਿ ਬੱਚਿਆਂ ਦੇ ਵਾਸਤੇ ਕੁਛ ਬਣਾ ਰਹੀ ਸੀਗੀ, ਮੈਂ ਕਿਹਾ ਬੱਚੇ ਨਾ ਅਹ ਸਮਾਨ ਛੋਟੀ- ਛੋਟੀ ਚੀਜ਼ਾਂ ਨਾ, ਇੱਧਰ ਉਧਰ ਅਹ ਰੱਖ ਦਿੰਦੇ ਹੈਗੇ ਨੇ। ਤੇ ਮੈਂ ਉਹਨਾਂ ਵਾਸਤੇ ਥੋੜਾ ਜਾ ਇੱਕ ਛੋਟੀ ਜਿਹੀ, ਇੱਕ ਅਲਮੀਰਾ ਬਣਾਣ ਦੀ ਸੋਚ ਰਹੀ ਸੀਗੀ। ਉਹੀ ਸੈਟਅਪ ਬਣਾ ਰਹੀ ਸੀਗੀ, ਕਿ ਇੱਕ ਅਲਮੀਰਾ ਬਣਾ ਲਾ, ਔਰ ਇੱਕ ਥੋੜਾ ਜਾ ਪੈਨ ਸਟੈਂਡ ਬਣਾ ਲਵਾਂ, ਬੱਚੇ ਅੱਜ- ਕੱਲ੍ਹ ਬਹੁਤ ਛੋਟੀ-ਛੋਟੀ ਚੀਜ਼ਾਂ ਇੱਧਰ-ਉਧਰ ਰੱਖ ਦਿੰਦੇ ਨੇ। ਮੈਂ ਏਹੀ ਸੋਚ ਰਹੀ ਸੀ, ਕਿਹੜਾ ਕਿਹੜੇ ਬੋਕਸ ਦਾ ਕਿਹੜਾ ਬਣਾਵਾਂ।
ਇਹ ਤੇ ਬਹੁਤ ਵਧੀਆ ਵਾ, ਭੈਣ ਜੀ ਮਤਲਬ। ਵੇਸਟੇਜ ਵਿੱਚੋਂ ਤੁਸੀਂ ਕਿਤਨਾ ਮਤਲਬ, ਬੱਚਿਆਂ ਦੀ ਯੂਜ ਵਾਲੀ ਤੇ ਅ ਯੂਜ ਦੀ ਚੀਜ਼ ਬਣਾ ਲੈਂਦੇ ਹੋ, ਤਾਂ ਬਹੁਤ ਵਧੀਆ ਵਾ ਤੇ
ਹਾਂਜੀ, ਮੈਂ ਕੋਈ ਵੀ ਚੀਜ਼ ਜਿੱਦਾਂ ਐ ਨਾ, ਵੇਸਟ ਨੀ ਜਾਣ ਦਿੰਦੀ ਹੈਗੀ ਆ, ਜਿਦਾਂ ਕੁਛ ਯੂਜ ਹੋ ਸਕਦਾ ਹੈ, ਅਗਰ ਉਹ ਕੁਛ ਹੈ ਤੇ ਉਹਦਾ ਯੂਟੀਲਾਈਜ਼ ਹੋਣਾ ਚਾਹੀਦਾ ਹੈ। ਇਸ ਕਰਕੇ ਮੈਂ ਛੋਟੀ ਮੋਟੀ ਚੀਜ਼ਾਂ ਘਰ ਦੇ ਅੰਦਰ ਮੈਂ ਬਣਾਂਦੀ ਰਹਿੰਦੀ ਆਂ।
ਹਾਂਜੀ। ਓਦਾਂ ਮੈਂ ਵੀ ਜਿਵੇਂ ਕੋਈ ਪਲਾਸਟਿਕ ਦੇ ਡੱਬੇ ਆ ਜਾਵਣ, ਤੇ ਉਹਨੂੰ ਥੋੜਾ ਸ਼ੇਪ ਤੇ ਕੱਟ ਕੇ ਨਾ, ਪੋਟ ਆਰ ਉਹ ਕੱਢ ਕੇ ਉਹਦੇ ਵਿੱਚ ਇਸ ਤਰ੍ਹਾਂ ਡਿਜ਼ਾਇਨ ਬਣਾ ਕੇ, ਉੱਥੇ ਉਹ ਵੀ ਅੱਛਿਆ ਵੇ। ਮਤਲਬ ਸ਼ੋਅ ਹੋ ਜਾਂਦੀ ਸੀ, ਘਰ ਦੀ।
ਹਾਂਜੀ।
ਇਸ ਤਰ੍ਹਾਂ ਮਤਲਬ ਘਰੋਂ ਹੀ ਘਰੋਂ ਹੀ ਚੀਜ਼ਾਂ ਨਿਕਲ, ਜਿਹੜੇ ਖਾਲੀ ਵੱਡੇ-ਵੱਡੇ ਡੱਬੇ ਆਂਦੇ ਨੇ। ਆਹ ਵਾਲੇ ਕੰਨਟੇਨਰ ਆਲੇ। ਨੇ ਉਹ ਉਹਦੇ ਵਿੱਚੋਂ ਕੱਟ ਕੁਟਾ ਕੇ ਸ਼ੇਪ ਤੇ ਕੱਟ ਕੇ, ਇਸ ਤਰ੍ਹਾਂ ਕਿੰਨਾ ਅੱਛਾ ਆਈਡੀਆ ਨਾ ਘਰ ਦੀ ਵੇਸਟੇਜ ਵੀ ਨੀ ਹੁੰਦੀ, ਤੇ ਬਾਹਰ ਪਲਾਸਟਿਕ ਦਾ ਪੋਲੂਸ਼ ਸ਼ਨ ਵੀ ਨਹੀਂ ਹੁੰਦਾ, ਪ੍ਰਦੂਸ਼ਣ ਵੀ ਨਹੀਂ ਫੈਲਦਾ, ਪ੍ਰਦੂ ਪ੍ਰਦੂਸ਼ਨ ਵੀ ਨੀ ਹੁੰਦਾ, ਕਿੰਨੀ ਅੱਛੀ ਗੱਲ ਐ।
ਹਾਂਜੀ ਇਹ ਗੱਲ ਤਾਂ ਹੈਗੀ ਐ, ਮੈਂ ਵੀ ਇਸੇ ਕਰਕੇ ਹੀ ਘਰ ਚ ਜਿਵੇਂ ਬਹੁਤ ਸਾਰੇ ਬੋਕਸਿਸ ਹੋ ਜਾਂਦੇ ਨੇ। ਕਈ ਵਾਰੀ ਅਸੀਂ ਅ ਸ਼ੋਪਿੰਗ ਕਰਕੇ ਆਉਂਦੇ ਏ। ਅਹ ਤੇ ਉਹਦੇ ਬੈਗਸ ਹੋ ਜਾਂਦੇ ਨੇ, ਉਹਨੂੰ ਮੈਂ ਕਈ ਵਾਰੀ ਮੇਕ ਓਵਰ ਕਰ ਲੈਂਦੀ ਐਂ। ਜਾਂ ਬੱਚੇ ਸ਼ੂਜ ਵਗੈਰਾ ਲੈ ਕੇ ਆਏ, ਉਹਨਾਂ ਦੇ ਬੋਕਸਿਸ ਬਹੁਤ ਅੱਛੇ ਹੁੰਦੇ ਨੇ। ਆਹ ਅੱਛੀ ਕੁਆਲਿਟੀ ਦੇ ਬੋਕਸਿਸ ਹੁੰਦੇ ਨੇ। ਤੇ ਉਹ ਲੱਗਦਾ ਹੈ ਕਿ ਇਹ ਵੇਸਟ ਜਾਣਗੇ, ਇਹਦਾ ਕੁਛ ਯੂਜ ਹੋਣਾ ਚਾਹੀਦਾ ਐ, ਤੇ ਮੈਂ ਐਵੇਂ ਬੱਚਿਆਂ ਵਾਸਤੇ ਕੁਛ ਬਣਾਈ ਜਾ, ਜਿਵੇਂ ਨੀ ਹੁੰਦੇ ਨੇ। ਤੇ ਉਹ ਬਣਾ ਲੈਂਦੀ ਹੈਗੀ ਆਂ, ਇੱਕ ਛੋਟੀ ਜਿਵੇਂ ਪਿੱਛੇ ਲਾਸਟ ਟਾਈਮ ਮੈਂ ਆਪਣੇ ਬੱਚ ਬੱਚੇ ਨੂੰ ਇੱਕ ਉਹ ਬਣਾ ਕੇ ਦਿੱਤੀ ਸੀ ਅਲਮੀੇਰਾ, ਤੇ ਕਹਿੰਦਾ ਮੰਮੀ ਏ ਨਾ। ਬਹੁਤ ਅੱਛੀ ਬਣੀ ਸੀ। ਮੇਰਾ ਕਾਫ਼ੀ ਨਾ ਸਮਾਨ ਇਹਦੇ ਵਿੱਚ ਸੇਫ ਹੈਗਾ ਹੈ। ਤੇ ਗਿਰਦਾ ਨੀ ਹੈ ਇੱਧਰ- ਉਧਰ ਤੇ ਮੈਨੂੰ ਕਹਿੰਦਾ ਮੰਮੀ ਕ ਵਾਰੀ ਨਾ ਵੱਡੀ ਲੈ ਕੇ ਆਣਾ ਅ ਜਾਂ ਕੁੱਛ ਵੀ ਬਣਾਉਣਾ। ਮੈਂ ਕਿਹਾ ਮੈਂ ਬਣਾਈ ਤੇ। ਘਰ ਹੈਗੀ ਹੈ। ਪਰ ਅਹ ਬੋਕਸ ਦੇ ਅਕੋਰਡਿੰਗ ਹੈਗਾ। ਬੋਕਸ ਵੱਡਾ ਜਿੰਨਾ ਹੋਏਗਾ ਤੇ, ਉਸਦੇ ਅਕੋਰਡਿੰਗ ਮੈਂ ਬਣਾਵਾਂਗੀ ਫਿਰ। ਹੋ ਹੀ ਬੈਠੀ ਦੇਖ ਰਹੇ ਸੀਗੀ ਕਲ। ਸ਼ੂਜ ਵਗੈਰਾ ਲੈ ਕੇ ਆਆ ਸੀਗਾ, ਬੇਟਾ ਮੇਰਾ। ਫੇਰ ਕਹਿੰਦਾ ਮੰਮੀ, ਇਹ ਬਹੁਤ ਸ ਵਧੀਆ ਹੈਗਾ।
ਹਾਂਜੀ।
ਕੁਛ ਅੱਛਾ ਜ ਮੈਨੂ ਬਣਾ ਕੇ ਦੇ ਦੋ।
ਹਾਂਜੀ ਸ਼ੂਜ ਦੇ ਜਿਹੜੇ ਡੱਬੇ ਹੁੰਦੇ। ਮਜ਼ਬੂਤ ਹੁੰਦੇ ਨੇ ਉਹਦਾ ਤੇ, ਮੈਂ ਇੱਕ ਘੋਂਸਲਾ ਜਿਹਾ ਮੈਂ ਇੱਕ ਦੇਖਿਆ ਵੀਡੀਓ। ਓਦਾ ਚਿੜੀਆਂ ਵਾਸਤੇ ਘੌਸਲਾ ਬਣਾ ਲਿਆ ਉਹਨਾਂ ਨੇ, ਮਤਲਬ ਚਿ- ਚਿ। ਬੋਕਸ ਨੂੰ ਇਸ ਦੀਵਾਰ ਤੇ ਟੇਕ ਕੇ, ਨਾ। ਤੇ ਚਿੜੀਆਂ ਮਤਲਬ ਸੇਫ ਵੀ ਰਹਿੰਦੀਆਂ ਨੇ। ਕਿੱਧਰ ਵੀ ਘਰੇ ਕੋਨੇ ਤੇ ਲਗਾ ਦਿਉ ਜਿੱਥੇ ਬਿੱਲੀਆਂ ਵਗੈਰਾ ਕਿੱਥੇ ਨਾ ਆਣ ਕੋਨੇ ਤੇ। ਚਿੜੀਆਂ ਦਾ, ਇਹ ਮਜ਼ਬੂਤ ਹੁੰਦੇ ਨੇ ਸ਼ੂਜ ਦੇ ਬੋਕਸ ਵੀ। ਅੱਛਾ ਵੇ, ਉਸ ਰਾਹੀਂ ਪਲਾਸਟਿਕ ਵਿੱਚੋਂ ਵੀ ਆਪਾਂ ਸਕਦੇ ਹਾਂ ਕੁੱਝ ਨਾ ਕੁੱਝ ਵੇਸਟ ਵਾਲੀ ਬਾਹਰ ਕਚਰਾ ਨਾ ਹੋਵੇ ਇਸ ਤਰਾਂ ਬਹੁਤ- ਬਹੁਤ ਘਰੋਂ ਹੀ ਕਿੰਨਾ ਕੁਛ। ਜਿਹੜਾ ਨਿਕਲ ਜਾਂਦਾ ਵੇ, ਕੈਰੀ ਬੈਗ ਵੱਡਾ
ਬਹੁਤ ਕੁਛ ਨਿਕਲ ਜਾਂਦਾ। ਮੈਂ ਤੇ ਜਵੇਂ ਹੈ ਪੋਲੀ। ਥੀਨਸ ਵਗੈਰਾ ਹੁੰਦੇ ਨੇ, ਤੇ ਹੁਣ ਅੱਜ ਕੱਲ ਤੇ ਪੋਲੀਥਨਸ ਮਿਲਣੇ ਬੰਦ ਹੋ ਗਏ ਨੇ। ਪਰ ਕੀ ਕਹਿੰਦੇ ਨੇ ਮੇਰੇ ਕੋਲ ਜੇੜੇ ਵੀ। ਪਏ ਹੈਗੇ ਸਾਫ ਸੁਥਰੇ ਹੈਗੇ ਸੀਗੇ ਮੈਂ ਉਹ ਨੂੰ ਨਾ ਫੋਲਡ ਕਰਕੇ ਰੱਖ ਲੈਂਦੀ ਸੀ। ਹ ਅੱਜ ਮੈਂ ਉਹੀ ਸਭ ਅਰੇਂਜ। ਕਰ ਰਹੀ ਸੀ। ਅ ਐਕਚੁਲੀ ਬਾਰਿਸ਼ ਹੋਣ ਕਰਕੇ ਹੁਣ ਉਹ ਲੱਭਣੇ ਵੀ ਪੈਂਦੇ ਨੇ। ਕਿ ਇਹ ਬਾਰਿਸ਼ ਦਾ ਟਾਈਮ ਕੋਈ ਪੋਲੀਥੀਨ ਹੋਣਾ ਚਾਹੀਦਾ ਹੈ। ਤੇ ਬੱਚਿਆਂ ਦੀ ਬੁੱਕਸ ਵਗੈਰਾ ਪਾ ਕੇ, ਤੇ ਉਹਨਾਂ ਨੂੰ ਦੇ ਦਿੱਤੀ ਜਾਏ। ਬੈਗ ਦੇ ਅੰਦਰ ਰੱਖ। ਲੈਣ ਤਾਂ ਕਿ, ਗਿੱਲੇ ਨਾ ਹੋਣ ਤੇ ਮੈਂ ਉਹੀ ਦੇਖ ਰਹੀ ਸੀ ਮੇਰੇ। ਕੋਲ ਤੇ ਇੰਨੇ ਸਾਰੇ ਪੋਲੀਥਨ ਨਿਕਲ ਆਏ। ਤੇ ਬੱਚੇ ਕਹਿਣ ਲੱਗੇ ਮੰਮੀ ਫੇਕ। ਦੋ ਇਹਨੂੰ ਮੈਂ ਕਿਹਾ ਨਹੀਂ ਮੈਂ ਫੇਕਾਂਗੀ ਨਹੀਂ, ਉਹਦੇ ਮੈਂ ਮੈਟਸ ਵਗੈਰਾ ਬਣਾ ਲਵਗੀ। ਹੁਣ ਅੱਗੇ ਸਰਦੀਆਂ ਜਿਵੇਂ ਅੰਨਗੀਆ। ਕਿਚਨ ਚ ਕੰਮ ਕਰਨਾ ਹੈ, ਖੜੇ ਹੋਣਾ ਹੈ ਕਿਤੇ ਕੁਛ। ਕਰਨਾ ਹੈ, ਤੇ ਸੋਕਸ ਵਗੈਰਾ ਪਾਈ ਹੁੰਦੀ ਹੈ ਤੇ ਮੈਂ। ਮੈਂ ਇਹਦੇ ਮੈਟਸ ਬਣਾ ਲਾਂਗੀ ਕਰੋਸੀਏ ਦੇ ਨਾਲ। ਪੋਲੀਥਿਨ ਨੂੰ ਕੱਟ ਕੇ। ਕਟ ਕੇ ਮੈਂ ਇਹਦੇ ਮੈਸ ਬਣਾ ਲਾਂਗੀ। ਤੇ ਕਹਿੰਦੇ ਮੰਮੀ ਏ ਤੇ ਚਿਪ ਕੋਈ ਵੀ ਚੀਜ਼ ਵੇਸਟ ਨਹੀਂ ਜਾਣ ਦਿੰਦੇ ਹੈਗੇ ਹੋ। ਤੁਸੀਂ ਕੈਸੇ ਇਹਨੂੰ ਕਰੋ। ਮੈਂ ਕਿਹਾ ਮੈਂ ਬਣਾ ਲਵਾਂਗੀ।
ਹਾਂ ਉਹ ਜਿਵੇਂ ਹੁਣ ਪਲਾਸਟਿਕ ਦੇ ਡੱਬਿਆਂ ਨੂੰ ਹੋਲ ਕਰਦੋ। ਤੇ ਉਹਦੇ ਵਿੱਚ ਅਸੀਂ ਜਿਹੜਾ ਰੋਟੀ ਖਾਂਦੇ ਹਾਂ ਰੋਟੀ ਭਾਂਡੇ ਦੇ ਜੂਟ ਕੱਢ ਸਕਦੇ ਹਾਂ। ਟੰਗ ਕੇ। ਜਿਹੜੇ ਕੰਟੇਨਰ ਹੁੰਦੇ ਨੇ ਉਹ ਉਸ ਤਰਾਂ, ਉਹ ਵੀ ਮੈਂ ਬਣਾਇਆ ਹੋਇਆ ਵੈ, ਇਸ ਤਰਾਂ। ਕੁੱਝ ਨਾ ਕੁੱਝ ਦਿਮਾਗ ਚਲਾਓ ਨਾ, ਜੇ ਵੇਸਟਜ ਦੀ ਚੀਜ਼ਾਂ ਹੁੰਦੀਆਂ ਨੇ। ਹੋ ਜਾਂਦਾ ਹੈ, ਦਿਮਾਗ ਚਲਾਓ ਤੇ ਬੈਸਟ ਦੀਆਂ ਚੀਜ਼ਾਂ। ਕਿੰਨੇ ਸਾਡੇ ਕੰਟੇਨਰ ਫੇਕੇ ਜਾਂਦੇ ਨੇ, ਉਸਨੂੰ ਹੋਲ। ਕਰਕੇ ਤੁਸੀਂ ਪੈਨਸ ਇਹ ਵਾਲੇ ਸਪੂਨਸ ਐਂਡ ਜਿਹੜਾ। ਪਾਣੀ ਵੀ ਨਿੱਤਲ ਜਾਵੇ, ਸੋਹਣੇ- ਸੋਹਣੇ ਵੀ ਅੱਜੱ। ਤੇ ਕੰਟੇਨਰ ਆਉਂਦੇ ਨੇ।
ਬਹੁਤ ਆਉਦੇ ਨੇ ਆਉਦੇ ਨੇ ਇਕ ਮੈਨੂੰ ਘਰ ਦੀ ਚੀਜ਼ ਯੂਜ ਹੋ ਜਾਂਦੀ ਹੈਗੀ ਹੈ। ਓਨੂ ਮਤਲਬਹ ਇਸ ਹੱਦ ਤੱਕ ਹੁਣ ਇਹ ਸਭ ਚੀਜਾ ਦੀ ਰੀਸਾਈਕਲ ਕਰ ਕਰਕੇ ਨਾ ਜਿਵੇ ਕੁਛ ਨਾ ਕੁਛ ਬਣਦਾ ਹੀ ਰਹਿਦਾ ਹੈ। ਹੁਣ ਇੱਧਰ ਨਾ ਐ ਬੱਚਿਆਂ ਨੇ ਜਿਵੇ ਐ ਗਰਮੀ ਤੋ ਆਉਣਾ ਤੇ ਰੋਜ਼ ਕਹਿਣਾ ਮੰਮੀ ਨਿੰਬੂ ਪਾਣੀ ਬਣਾ ਦੋ ਤੇ ਮੈ ਕਹਿਦੀ ਸੀ ਚਲੋ ਠੀਕ ਨਿੰਬੂ ਪਾਣੀ ਬਨਾਣੀ ਮੈ ਛਿਲਕ ਕੇ ਸੁੱਟ ਦਿੰਦੇ ਜੀ ਮੈ ਕਿਹਾ ਛਿਲਕੇ ਸੁਟੋ ਨ ਵੇਸਟ ਹੋਣਗੇ ਮੈ ਤਾਂ ਕੁਛ ਨਾ ਕੁਛ ਯੂਜ ਕਰ ਲਾਂਗੀ ਇਹ ਤੇ ਕਹਿ ਰਿਹਾ ਮੰਮੀ ਇਹ ਤੇ ਕਚਰਾ ਹੈਗਾ ਤੁਸੀ ਫੇਕ ਦੋ ਮੈ ਕਿਹਾ ਨਹੀ ਐ ਇਹਨਾਂ ਨੂੰ ਮੈ ਸਟੋਰ ਕਰਕੇ ਤੇ ਮੈ ਇਹਦਾ
ਬਰਾਬਰ ਹਾਂਜੀ ਬਿਲਕੁਲ, ਬਿਲਕੁਲ ਮੈਂ ਵੀ। ਮੈਂ ਵੀ ਇੱਕ ਵਾਰ ਬਣਾਇਆ ਸੀ ਇਹ ਬਹੁਤ ਅੱਛਾ ਮਤਲਬ ਨਾ ਉਹਦੇ ਵਿੱਚ ਜੈ ਨਾ ਨਿੰਬੂ ਦੇ ਵਿੱਚ ਇਸ ਤਰ੍ਹਾਂ ਵੈ ਨਾ ਕਿ ਮਤਲਬ ਨਾ ਖ਼ਰਾਬ ਰੋਟਨ ਬਾਸ ਨਹੀਂ ਆਉਂਦੀ ਉਲਟੀ। ਤਾਂ ਹੋਰ ਸੈਂਟ ਕੇੜਾ ਆਉਂਦੀ ਉਹਦੇ ਵਿੱਚੋ ਮਤਲਬ ਹਾਂਜੀ ਹਾਂਜੀ ਪੂਰਾ ਉਹਨੂੰ ਬਿਕਸ ਮੈ ਵੀ ਬਣਾਇਆ ਹੋਇਆਵੇ ਉਹਨੂੰ ਮਿਕਸਰ ਤੇ ਗ੍ਰਾਇੰਡ ਕਰਕੇ ਨਾ ਥੋੜਾ ਡਿਸ਼ਵੋਸ਼ ਪਾ ਕੇ ਬਹੁਤ ਅੱਛਾ ਬੰਦਾ ਸੈਂਡਡ ਆ ਜਾਂਦਾ ਹੈ ਪੂਰਾ।
ਹਾਂਜੀ ਤੇ ਮੇਰਾ ਤੇ ਐਸੀੇ ਸਟੋਰ ਕਰਦੇ ਕਰਦੇ ਨਾ ਰੋਜ਼ ਦੇ ਇਨਾਂ ਸਾਰਿਆ ਨਾਲੋ ਐਨੇ ਸਟੋਰ ਕਰ ਦਿੱਤੇ ਤੇ ਇੱਕ ਦਿਨ ਮੈਂ ਪੂਰਾ ਦਿਨ ਲਗਾ ਕੇ ਤੇ ਮੈਂ ਸੋਪ ਬਣਾਇਆ। ਤੇ ਕਹਿੰਦੇ ਮੰਮੀ ਤੁਸੀਂ ਨਾ ਇਹ ਤੇ ਕਿੰਨਾ ਦੇਖਣ 'ਚ ਅੱਛਾ ਲੱਗ ਰਿਹਾ ਹੈਗਾ ਹੈ। ਤੇ ਉਹ ਕਰਦੇ ਕਰਦੇ ਮਤਲਬ ਇਨਾ ਸਾਰਾ ਬਣ ਗਿਆ ਕਿ ਇਕ ਫਾਈਵ ਮਤਲਬ ਲੀਟਰ ਦਾ ਕੰਟੇਨਰ ਪੂਰਾ ਭਰ ਗਿਆ।
ਸਾਨੂੰ ਪਤਾ ਛੋਟੇ ਹੁੰਦੇ ਸਾਨੂੰ ਸਿਖਾਉਦੇ ਸੀ ਵੇਸਟੇਜ ਵਿਚੋ ਸਕੂਲ ਇਕ ਸਬਜੈਕਟ ਹੁੰਦਾ ਸੀ ਕਰਾਫਟ ਵਿਚ ਪੁਰਾਣੇ ਕਾਗਜ਼ ਨੂੰ ਜਮ੍ਹਾਂ ਕਰਕੇ ਉਹਦੀ- ਹੱਥ ਨਾਲ ਸੂਈ ਧਾਗੇ ਨਾਲ ਸੀ ਕੇ ਉਹਨੂੰ ਰਫ ਬੁਕ ਬਣਾਉਣੀ ਅਸੀ ਉਹ ਵੀ ਉਹ ਵੀ ਕੀਤਾ ਹੋਇਆ ਮਤਲਬ ਉਹ ਵੀ ਬਹੁਤਾ ਬੱਚਿਆਂ ਨੂੰ ਇਹ ਹੁਣ ਵੀ ਮੈਂ ਕਰਕੇ ਦੇਣੀ ਹਾਂ ਕਦੀ- ਕਦੀ ਜਿਹੜੇ ਇਹਦੇ ਕਾਗਜ਼ ਹੁੰਦੇ ਨੇ ਜਿਹੜੇ ਬੁੱਕਾਂ ਦੇ ਬਚ ਜਾਂਦੇ ਨੇ ਪਲੇਨ ਕਾਗਜ਼ ਤੇ ਉਹਨਾਂ ਨੂੰ ਕੱਟ ਇਕੱਠਾ ਕਰਕੇ ਸੋਈ ਡਾਇਰੀ ਜਿ ਬਣ ਜਾਣੀ ਕੱਟ ਕੁਟਾ ਕੇ ਸੋਹਣੀ ਜੀ ਜਿਹੜੀ ਕਿਉਂਕਿ ਡੇਅਰੀ ਸਾਨੂੰ ਅੱਜ ਕੱਲ ਮੈਮਰੀ ਘਰ ਕਿਤਨੀ ਡੇਅਰੀਆਂ ਯੂਜ ਹੁੰਦੀਆਂ ਨੇ ਕੁਛ ਵੀ ਲਿਸਟ ਬਣਾਉਣੀ ਪੈਦੀ ਕੁਛ ਕਿਤਨਾ ਕੁੱਛ ਜ਼ਰੂਰ ਥੋੜਾ ਨਾ ਸਾਰਾ ਕੁਛ ਫੋਨ ਤੇ ਹੀ ਹੁੰਦਾ ਵਾ ਮੈ ਸੋਹਣੀਆਂ- ਸੋਹਣੀਆਂ ਡੈਇਰੀਆਂ ਕਟਿੰਗ ਕਰਕੇ ਨਾ ਸੀ ਕੇ ਉਹਨੂੰ ਨਾ ਮਤਲੱਬ ਖੁਦ ਯੂਜ ਕਰ ਲੈਣੀਆ ਟੇਬਲ ਤੇ ਪਈ ਹੁੰਦੀ ਹੈ। ਮੇਰੇ ਉਹ ਡਾਇਅਰੀ
ਕਈ ਚੀਜ਼ ਹੁੰਦੀ ਹੈਗੀ ਹੈ। ਕਿ ਘਰ 'ਚ ਬੰਦਾ ਅਹ ਯਾਦ ਆਈ ਫਟਾਫਟ ਕਿਥੇ ਲਵੋ ਪੇਪਰ ਪੈਨ ਤੇ ਉਹ ਐਸੇ ਹੀ ਟੇਬਲ ਤੇ ਰੱਖ ਲਈ ਦੀ ਹੈ। ਇਕ ਮੈ ਵੀ ਐਵੇ ਕਿਚਨ 'ਚ ਰੱਖੀ ਹੈ। ਜੋ ਆਈਟਮ ਨੇ ਐਵੇ ਫਿਨਿਸ਼ ਹੋ ਜਾਦਾ। ਹੈਗਾ ਤੇ ਉਹਨੂੰ ਨੋਟ ਕਰ ਲੈਦਾ
ਨੋਟ ਕਰਨਾ ਹੀ ਪੈਦਾ ਵੇ ਹੋਰ ਵੀ ਮੈ ਜਾ ਕੇ ਦੇਖਣਾ ਉਤੇ ਜਾ ਕੇ ਕੋਈ ਕਾਗਜ਼ ਬਚਣ ਨਾ ਤੇ ਉਹਨੂੰ ਕੱਟ ਘਟਾ ਕੇ ਸੋਹਣੀ ਜੀ ਡਾਇਰੀ ਬਣਾ ਲਾਗੇ ਤੇ ਬਹੁਤ ਅੱਛੀਜ਼ ਆ ਅਲਮੀਰਾ ਤੁਸੀ ਕਿਸ ਤਰ੍ਹਾਂ ਬਣਾਉਦੇ ਹੋ ਵੈਸੇ ਇਸ ਤਰ੍ਹਾ ਦੇ ਗੱਤਿਆਂ ਦਾ ਕਿਸ ਤਰ੍ਹਾਂ ਤੁਸੀ ਬੋਲਿਆ ਸੀ ਅਲਮੀਰਾ
ਜਿਵੇ ਹਾਂਜੀ ਉਹਦੇ ਵਿਚ ਕੀ ਕਹਿਦੇ ਨੇ ਉਹਨੂੰ ਅ ਥੋੜੀ ਜਿਹੀ ਐਕਸਟਰਾ ਜਿਹੜੇ ਹੁੰਦੇ ਨੇ ਉਹਦੇ ਅ ਫੋਲਡ ਉਹ ਹਟਾ ਲਈਦੇ ਹੈਗੇ ਨੇ ਇਕ ਸਾਈਡ ਦਾ ਰੱਖ ਰੱਖੇ ਦਾ ਇੱਕ ਸਾਈਡ ਥੋੜਾ ਜਾ ਐਕਸਟਰਾ ਫਲੈਪ ਹੁੰਦੇ ਨੇ। ਓ ਹਟਾ ਕੇ ਇੱਕ ਵੱਡਾ ਜਿਹੜਾ ਫੋਲਡ ਹੁੰਦਾ ਓਨੂੰ ਐਜਇਟਜ ਰਹਿਣ ਦੇਈਦਾ ਹੈਗਾ। ਤੇ ਉਹਦੇ ਵਿੱਚ ਅਹ ਕੀ ਕਹਿੰਦੇ ਹੈਂਡਮੇਡ ਪੇਪਰ ਲਗਾ, ਲਈ ਦਾ ਹੁੰਦਾ ਹੈ।
ਅੱਛਾ-ਅੱਛਾ, ਕੋਈ ਵੀ ਸ਼ੋਅ ਵਾਲਾ ਪੇਪਰ ਹਾਂਜੀ।
ਹਾਂਜੀ, ਅੱਜ-ਕੱਲ ਤੇ ਕਿਤਨੇ ਮਾਰਕੀਟ, ਮਿਲਦੇ ਨੇ ਇਥੇ ਅੱਜ-ਕੱਲ ਹੁਣ ਤੇ ਸਟਕਿੰਗ ਵਾਲੀ ਹਾਂਜੀ, ਤੇ ਉਹ ਸਟਕ ਕਰਨ ਵਾਲੇ ਵੀ ਆਉਂਦੇ ਤੁਸੀਂ ਪਿੱਛੋਂ ਇੱਕ ਸ਼ੀਟ ਉਤਾਰੋ ਔਰ ਸਟਿੱਕ ਕਰਲੋ, ਉਹਨੂੰ ਤੁਸੀਂ ਉਹ ਸ਼ੇਪ ਚ ਕੱਟ ਕਟਿੰਗ ਕਰਲੋ ਸਟਕ ਕਰ ਲੋ ਅੰਦਰੋਂ ਵੀ ਕਰ ਲੋ ਬਾਹਰੋਂ ਵੀ ਕ ਲੋ ਔਰ ਸਾਈਡ ਵਿੱਚ ਇਹ ਲਾਸਟਿਕ ਹੁੰਦੀ ਹੈ, ਜਿਵੇਂ ਅਹ ਪਤਲੀ ਵਾਲੀ ਡੋਰੀ ਵਾਲੀ ਰਾਸਟਿਕ ਹੁੰਦੀ ਏ, ਇਕ ਸਾਈਡ ਚ ਇੱਕ ਬਟਨ ਲਗਾ ਲਈਦਾ ਹੈ। ਔਰ ਇੱਕ ਸਾਈਡ 'ਚ ਲੂਪ ਬਣਾ ਕੇ ਲਗਾ
ਰੂਪ ਬਣਾਏ ਹੋਏ ਨੇ ਬਰਾਬਰ
ਹਾਂਜੀ, ਤੇ ਉਹ ਉਹਦੇ ਨਾਲ ਫਿਟ ਟੁਟ ਵੀ ਰਹਿੰਦਾ ਹੈਗਾ ਬੰਦ ਵੀ ਰਹਿਦਾ ਹੈ, ਕਦੀ ਖਿੱਚੋ ਤੇ ਖੁੱਲੇਗਾ ਨੀ ਤੁਹਾਡਾ, ਤੁਹਾਨੂੰ ਤੁਸੀ ਖੋਲੋਗੇ ਤਦ ਹੀ ਖੁੱਲੇਗਾ। ਜੇ ਸ਼ੈਲਫ ਬਣਾ ਲਈ ਦੀ ਹੈ, ਦੋ ਜੋ ਉਪਰ ਨੀਚੇ ਫਲੈਪ ਨਿਕਲੇ ਇਹਦੇ ਫਲੈਬ ਬਣਾ ਲਈ ਦੇ ਹੈਗੇ ਨੇ, ਉਹਨੂੰ ਕਵਰ ਕਰ ਲਈ ਦਾ ਹੈਗਾ, ਵਿਚ ਡਿਵਾਈਡ ਕਰ ਲਈ ਜਿਦੇ ਅਕੋਰਡਿੰਗ ਰ ਚਾਹੀਦੇ ਹੈਗੇ, ਨੇ ਤੇ ਉਹ ਬਣਾ ਲਈਦੇ ਹੈਗੇ ਨੇ ਤੇ ਮਤਲਬ ਉਹਦੇ ਵਿਚ ਹੁੰਦਾ ਨਾ ਕਈ ਬੱਚੇ ਦੀ ਹੁੰਦੇ ਮਮੀ ਮੈ ਪਹਿਨ ਰੱਖਣਾ ਹੈ, ਬਸ ਸਟੈਂ ਰੱਖਣਾ, ਕੁਛ ਵੀ ਰੱਖਣਾ ਉਹ ਆਪਣਾ ਪੂਰਾ ਔਰਗਨਾਈਜ਼ ਕਰ ਲੈਂਦੇ ਹੈਗੇ ਨੇ
ਇਸਰ੍ਹਾਂ ਹੀ ਹੁੰਦਾ ਨਾ, ਜਿਹੜਾ ਸਾਈਕਲ ਹਾਂਜੀ, ਉਹ ਟੋਏਸ ਵੀ ਉਹ ਵੀ ਪੈਸਭਾਲੇ ਜਾਂਦੇ ਨੇ ਹਾਂਜੀ ਡੈਕੋਰੇਟ ਕਰ ਲੈਂਦੇ ਨੇ। ਹਾਂਜੀ, ਉਸ ਤਰ੍ਹਾਂ ਹੀ ਜਿਹੜੇ ਆਪਣੇ ਕੱਪੜੇ ਨੇ ਪੁਰਾਣੇ ਕੱਪੜੇ ਉਹਨੂੰ ਨਾ ਇਸ ਤਰ੍ਹਾਂ ਛੋਟਾ-ਛੋਟਾ ਕੱਟ-ਕੱਟ ਕੇ ਕੱਟ ਕਰਕੇ ਇੱਕਮ ਬਰੀਕ ਜਆਂ ਲੀਰਾ। ਬਣਾ ਕੇ ਉਹਦਾ ਪੀਲੋ ਬਣਾਇਆ ਹੋਇਆ, ਮੈਂ ਇੱਕ ਵਾਰ ਛੋਟਾ ਜਿਹਾ ਹਾਂਜੀ-ਹਾਂਜੀ ਉਹਨੂੰ ਲੇਸ ਲਗਾ ਦੇਣੀ ਇਸ ਤਰ੍ਹਾਂ
ਹਾਂਜੀ, ਐਵੇਂ ਹੀ ਮੈਂ ਜਿਵੇਂ ਹੁਣ ਬੁਟੀਕ ਰਨ ਕਰਦੀ ਸੀ, ਪਹਿਲੇ ਮੈਂ ਤੇ ਹੁਣ ਵਿਆਹ ਤੋਂ ਬਾਅਦ ਨੇ ਇਨਾ ਰਨ ਕੀਤਾ, ਪਰ ਜਿਵੇਂ ਉਦੋਂ ਵੀ ਮੈਂ ਜੋ ਅ ਵੇਸਟੇਜ ਵੱਧਦੀ ਸੀ। ਕੱਪੜਿਆਂ ਦੀ ਹੁਣ ਨੀ ਸਾਈਡ ਦੀ ਕੱ ਹੋ ਗਈ ਕੁੱਛ ਹੋ ਗਈ, ਤੇ ਇੱਕ ਦਿਨ ਐਵੇਂ ਮੈਂ ਰੱਖ ਲਿਆ, ਮੈਂ ਕਿਹਾ ਹੁਣ ਇੰਨੀ ਸਾਰੀ ਹੈ ਕਿ ਕਰਾਂਗੀ, ਕਿਸੇ ਨੂੰ ਕੋਈ ਲੈਂਦਾ ਵੀ ਨਹੀਂ ਹੈ ਤੇ ਔਰ ਫਿਰ ਮੈਂ ਉਹਦੇ ਛੋਟੇ-ਛੋਟੇ ਸਕੁਆਇਰ ਪੀਸ ਕੱਢ ਕੇ ਮੈਂ ਇੱਕ ਪੂਰੀ ਬੈਠ ਚੀ ਬਣਾ ਲਈ ਇੱਕ ਡੋਰਮੈਟ ਬਣਾ ਲਈ। ਫੋਲਡ ਕਰ ਕਰਕੇ ਤੇ ਮਤਲਬ ਐਸੇ ਔਰਗਨਾਈਜ਼ ਕਰ ਦਿੱਤੀ, ਔਰ ਇੱਕ ਦਿਨ ਐਵੇਂ ਮੈਂ ਉਹਨੂੰ ਯੂਜ ਕੀਤਾ ਤੇ ਸਾਡੇ ਘਰੇ ਗੈਸ ਚਾਹੇ ਉਹਨਾਂ ਨੇ ਦੇਖਿਆ, ਕਿ ਇਹ ਤੁਸੀਂ ਕਿੱਥੋਂ ਪਰਚੇਜ ਕੀਤੀ। ਮੈਂ ਕਿਹਾ ਮੈਂ ਪਰਚੇਜ਼ ਨਹੀਂ ਕੀਤੀ, ਮੈਂ ਲੇਸ ਨਾ ਡੈਕੋਰੇਟ ਕਰ ਦਿੱਤੀ। ਮੈਂ ਕਿਹਾ ਮੇਰੀ ਹੱਥ ਹੀ ਬਣੀ ਹੋਈ ਹੈ।
ਬਹੁਤ ਵਧੀਆ ਅੱਛਾ ਭੈਣ ਜੀ, ਬਾਅਦ ਚੋਂ ਗੱਲ ਕਰਨੀ ਆ ਮੇਰਾ ਬਾਹਰ ਕੋਈ ਆ ਗਿਆ ਵੇ
ਹਾਂਜੀ-ਹਾਂਜੀ, ਠੀਕ ਹੈ ਓਕੇ ਕੇ।